ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀ ਦੱਸੋ
ਬਸ ਮੇਰਾ ਵੀ ਵਧੀਐ ਹੋਰ ਸੁਨਾਓ ਕੀ ਕਰ ਰਹੇ ਸੀਗੇ
ਬਸ ਬੈਠੇ ਹੋਏ ਸੀ। ਕਲਾਈਮੇਟ ਦੇ ਨਜ਼ਾ ਨਜ਼ਾਰੇ ਲੈ ਰਹੇ ਨੇ ਮੌਸਮ ਦੇ ਬਾਹਰ ਬਹੋਤ ਬਰਸਾਤ ਹੁੰਦੀ ਪਈ ਆ।
ਹਾਏ ਰੱਬਾ ਉੱਥੇ ਬਰਸਾਤ ਹੁਂਦੀ ਪਈ ਏ ਇੱਥੇ ਤੇ ਸੜੀ ਗਰਮੀ ਬਰਸ ਰਾਤ ਹੋਈ ਵੀ ਐ। ਬਾਰਿਸ਼ ਹੋਈ ਵੀ ਐ। ਲੇਕਿਨ ਬਹੁਤ ਜ਼ਿਆਦਾ ਇੰਨੀ ਹੁਮਸ ਹੋ ਗਈ ਨਾ ਜਾਨ ਨ ਸੀ ਗਰਮੀ ਚ' ਇੰਨੀ ਗਰਮੀ ਹੈ ਬਈ ਅੱਧੇ ਉੱਧਰ ਕਿੱਦਾਂ ਦਾ ਠੰਡਾ
ਬਿਲਕੁਲ ਠੰਢਾ ਹੋ ਗਿਆ ਐ ਤਿੰਨ ਦਿਨ ਹੋ ਗਏ ਕੰਟੀਿਨਊਸਲੀ ਸਵੇਰੇ ਰਾਤ, ਦਿਨ, ਰਾਤ ਚੱਲ ਰਹੀ ਏ ਬਰਸਾਤ
ਵਧੀਆ ਐ ਨਾ ਗਰਮੀ ਤੇ ਨੀ ਏ ਘੱਟ ਤੋਂ ਘੱਟ ਇੱਧਰ ਸਾਡੇ ਇੱਧਰ ਪਤਾ ਕਿੰਨਾ ਭੈੜਾ ਮੌਸਮ ਹੋ ਰਿਹੈ ਕੱਲ ਸਗੋਂ ਦਿਨੇ ਘੱਟ ਤੋਂ ਘੱਟ ਤੁਸੀਂ ਮੰਨੋ ਗੇ ਕਿ ਇਨਾਂ ਦਾ ਪਾਨੀ ਭਰ ਗਿਆ ਇੰਨੀ ਜ਼ਿਆਦਾ ਬਾਰਿਸ਼ ਹੋਈ ਏ। ਔਰ ਉਸ ਤੋਂ ਪਹਿਲੀ ਵੀ ਰਾਤ ਪੰਜ ਘੰਟੇ ਬਾਰੀਸ਼ ਏ ਲੇਕਿਨ ਗਰਮੀ ਜ਼ਬਰਦਸਤ ਗਰਮੀ ਹੈਗੀ ਏ। ਧੁੱਪ ਐਨੀ ਤੇਜ ਤਿੱਖੀ ਪਸੀਨੋ ਪਸੀਨੀ ਹੋ ਰਿਹਾ। ਜਿਵੇਂ ਨਾ ਖਿਝ ਮੱਚ ਰਹੀ ਏ ਬਹੋਤ ਜ਼ਿਆਦਾ ਐਨੀ ਗਰਮੀ ਅ
ਐਥੇ ਹੁਨ ਤਿੰਨ ਦਿਨ ਹੋ ਗਏ ਕੰਟੀਨਿਊਸਲੀ ਬਾਰਿਸ਼ ਏ ਤੁਪ ਦੇਖੀ ਹੀ ਨਹੀਂ ਪੜੇ ਨੀ ਸੁੱਕਦੇ ਪਏ ਨੇ ਬਾਹਰ ਇੰਨਾ ਪਾਣੀ ਏ ਰੋੜਾਂ ਦੇ ਵਿੱਚ ਐਵੇਂ ਲੱਗਦਾ ਬਾਰਵੀ ਨਾ ਨਾ ਨਿਕਲੋ ਨਾ ਕੁਛ
ਐਹੀ ਤੇ ਬਿਮਾਰੀ ਦਾ ਘਰ ਏ ਦੇਖੋ ਨਾ ਹੁਨ ਮੱਛਰ ਕਿੰਨੇ ਹੋ ਰਹੇ ਨੇ ਇਹੀ ਮੱਛਰ ਨੁਕਸਾਨ ਕਰੇਗੇ ਫਿਰ ਬੰਦਾ ਬਿਮਾਰ ਹੁੰਦੈ।
ਹਾਂਜੀ।
ਸੜਦੀ ਜੁਕਾਮ ਤੇ ਚੱਲ ਰਿਹਾ ਹੋਨਾ ਫਿਰ ਓਧਰ ਹਨਾ
ਸਰਦੀ ਸਰਦੀ ਜ਼ੁਕਾਮ ਇੱਥੇ ਸਰਦੀ ਜ਼ੁਕਾਮ, ਵਾਇਰਲ, ਫੀਵਰ ਇਹ ਸਭ ਚੱਲਦਾ ਪਿਆ ਹੈ।
ਬਦਲਦੇ ਮੌਸਮ ਨਾਲ ਇਹੀ ਤਾਂ ਦਿੱਕਤ ਏ।
ਹਾਂਜੀ ਮੌਸਮ ਇਕਦਮ ਨਾਲ ਹੀ ਬਦਲ ਗਿਆ ਨਾ ਬਹੋਤ ਗਰਮੀ ਸੀ ਇੱਥੇ ਵੀ ਇਕਦਮ ਨਾਲ ਮੀਂਹ ਸ਼ੁਰੂ ਹੋਇਆ ਤੇ ਫੇਰ ਉਹ ਤੇ ਦਿਨ ਰਾਤ ਹੀ ਚੱਲਦਾ ਪਿਆ ਹੁਨ
ਸਾਡੇ ਇੱਧਰ ਕੀ ਹੈ ਨਾ ਬੜਾ ਮਤਲਬ ਗੰਦਾ ਜਿਹਾ ਮੌਸਮ ਹਨ ਤੇ ਇੱਥੇ ਤੇ ਮੌਨਸੂਨ ਖੈਰ ਲੇਟ ਹੀ ਆਂਦਾ ਏ ਬਟ ਪਤਾ ਨੀ ਕਿੱਦਾ ਆਇਆ ਤੇ ਹੈ ਮੌਨਸੂਨ ਬਟ ਬਾਰਿਸ਼ ਹੋਨ ਦੇ ਬਾਵਜੂਦ ਇੰਨੀ ਗਰਮੀ ਮੈਂ ਕਦੇ ਨੀ ਦੇਖੀ ਏ ਮਤਲਬ ਉਮਸ ਜਿਹੜੀ ਹੁੰਦੀ ਭਾਦੋ ਚ ਜਿਹੜੀ ਹੁੰਦੀ ਆ ਨਾ ਗਰਮੀ ਓਹ ਗਰਮੀ ਹੁਨ ਹੀ ਦਿਸਰੀ ਐ ਔਰ ਇੰਨਾ ਮੱਛਰ ਆ ਰਿਹਾ ਇੰਨਾ ਮੱਛਰ ਆ ਰਿਹਾ ਕਿ ਐਹੀ ਦੇਖੀਏ ਐਹੀ ਬਿਮਾਰੀ ਦਾ ਘਰ ਹੋ ਜਾਨਾ ਦੇਖਨਾ ਫਿਰ ਬੰਦਾ ਪਰੇਸ਼ਾਨ
ਏਸੀ ਨਾਲ ਅਗਰ ਬਰਸਾਤ ਨਾ ਪਏ ਨਾ ਕੰਟੀਨਿਊਸਲੀ ਓਹ ਥੋੜੀ ਜਿ ਪੈ ਕੇ ਹਟ ਜਾਂਦੀ ਨਾ ਔਰ ਗਰਮੀ ਕਰਦੀ ਓਹ
ਥੋੜ੍ਹੀ ਨਹੀਂ ਪਈ ਪਈ ਤੇਜ਼ ਮਤਲਬ ਇਕਦਮ ਤੇਜ਼ ਹੀ ਹੋ ਕੇ ਪਈ ਏ ਔਰ ਲਗਾਤਾਰ ਪੰਜ ਘੰਟੇ ਤੇ ਹੋਹੀ ਹੈ ਲੇਕਿਨ ਫੇਰ ਵੀ ਮੈਂ ਉਹੀ ਹੈਰਾਨ ਹਾਂ ਕਿ ਐਨੀ ਬਾਰਿਸ਼ ਹੋਨ ਦੇ ਬਾਵਜੂਦ ਥੋੜਾ ਤੇ ਠੰਡਾ ਹੋ ਜਾਂਦਾ ਮੌਸਮ ਔਰ ਮੱਛਰ ਅੱਜ ਮੈਂ ਬੈਠੀ ਸੀ ਐਨਾ ਮ ਅੱਛਾ ਜੋ ਬਰਸਾਤੀ ਕੀੜੇ ਨੀ ਹੁੰਦੇ ਨੇ
ਹਾਂਜੀ।
ਬਹੋਤ ਮੱਛਰ ਬਈ ਬੜਾ ਮਤਲਬ ਇਨਾਂ ਇਰੀਟੇਸ਼ਨ ਵਾਲਾ ਓਹ ਹੋ ਰਿਹਾ ਨਾ ਮੌਸਮ। ਬੱਚੇ ਅਲੱਗ ਪੇਟ ਦਰਦ ਪੇਟ ਦਰਦ ਚੀਕਾ ਮਾਰ ਨੇ ਢਿੱਡ ਦੋ ਰਿਹਾ ਦਰਦ ਢਿੱਡ ਪੀੜ ਹੋ ਰਿਹਾ ਢਿੱਡ। ਪੀੜ ਹੋ ਰਿਹਾ ਐ। ਕੀ ਕਹਿੰ ਆ।
ਬਹੋਤ ਬਹੋਤ ਇੱਥੇ ਤੇ ਇੰਨੀ ਬਰਸਾਤ ਏ ਚਲੋ ਇੱਥੇ ਤੇ ਫਿਰ ਵੀ ਛੱਡੋ। ਮੈਂ ਤਾਂ ਕਹਿ ਰਹੀ ਹਾਂ ਮੁੰਬਈ ਦੇਖੋ ਤੁਸੀਂ ਪੰਜ ਦਿਨਾਂ ਦੀ ਕੰਟੀਨਿਊਸਲੀ ਬਰਸਾਤ ਲੋ
ਸੋਚੋ ਹਾਏ ਰੱਬਾ। ਓਈ ਤੇ ਜ਼ਿਆਦਾ ਵੀ ਹੋ ਜਾਏ ਤਾਂ ਵੀ ਬੰਦਾ ਪਰੇਸ਼ਾਨ ਹੋਵੇ ਨਾ ਹੋਵੇ ਤਾਂ ਪਰੇਸ਼ਾਨ ਹੈ ਲੇਕਿਨ ਮੈਂ ਤੇ ਹੈਰਾਨ ਹਾਂ ਕਿ ਮਤਬ ਇਤਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਗਰਮੀ 'ਚ ਕੋਈ ਮਤਬ ਹੈ ਨਹੀਂ ਫਰਕ ਹੀ ਨਹੀਂ ਹੈ। ਮੌਸਮ ਅੱਜ ਕੱਲ੍ਹ ਨਾ ਪੁੱਠਾ ਸਿੱਧਾ ਕਲਾਈਮੇਟ ਹੋ ਰਿਹਾ ਹੈ ਬਿਲਕੁਲ ਜਦੋਂ ਵੀ ਇਹ ਗਲੋਬਲ। ਵਾਰਮਿੰਗ ਵਗੈਰਾ ਪੇੜ ਊੜ ਕੱਟੇ ਨੇ ਨਾ ਇਹਨਾਂ ਨੇ ਬਿਲਕੁਲ ਮਤਲਬ ਮੌਸਮ ਦਾ ਪਤਾ ਹੀ ਨਹੀਂ ਚੱਲਦਾ ਐ ਪੁੱਠੇ ਸਿੱਧੇ ਮੌਸਮ ਹੋ ਰਿਹਾ ਪੁੱਠਾ ਸਿੱਧਾ ਕੋਈ ਪਹਿਲੇ ਕੀ ਸੀਗਾ ਪਹਿਲੇ ਸਰਦੀ ਹੁੰਦੀ ਸੀ ਫਿਰ ਆਪਣਾ ਗਰਮੀ ਆ ਗੀ ਗਰਮੀ ਤੋਂ ਬਾਅਦ ਬਰਸਾਤ ਆ ਗੀ ਹੁਣ ਤੇ ਕਦੇ ਵੀ ਕੁਛ ਵੀ ਹੋ ਰਿਹਾ ਆ ਮੈਂ ਆਹ ਸਾਲ ਦੇਖਿਆ।
ਉਹੀ। ਬਹੁਤ ਮਤਲਬ ਮੌਸਮ ਨਾ ਇਕਦਮ ਨਾਲ ਹੁਣ ਨਾ ਪਹਿਲੇ ਜਿਸ ਤਰ੍ਹਾਂ ਟਾਈਮ ਸਿਰ ਮਨ ਸੂਨ ਆਂਦਾ ਸੀ ਟਾਈਮ ਤੇ ਠੰਡ ਆਂਦੀ ਸੀ ਗਰਮੀਆਂ ਆਂਦੀ ਸੀ ਹੁਣ ਇਹ ਸਭ ਨੀ ਹੋ ਰਿਹਾ ਥੋੜਾ ਜਿਹਾ ਅੱਗੇ ਪਿੱਛੇ ਇੰਨਾ ਹੋ ਗਿਆ ਨਾ ਮੌਸਮ ਉਸਦੇ ਨਾਲ ਸਿਹਤਾਂ ਵੀ ਫਿਰ ਖ਼ਰਾਬ ਹੋ ਰਹੀਆਂ
ਉਹੀ ਤੇ ਬਿਮਾਰੀਆਂ ਦਾ ਤਾਂ ਘਰ ਹੈ ਹੀ ਹੈ ਏਦਾਂ ਵੈਸੇ ਬਦਲਦੇ ਮੌਸਮ 'ਚ ਦਿੱਕਤ ਆਉਂਦੀ ਐ ਔਰ ਪੁੱਠੇ ਸਿੱਧੇ ਟਾਈਮ ਚੇ ਜਦਕਿ ਹਲੇ ਅਸੀਂ ਹਲਕਾ ਹੀ ਖਾਈਦਾ ਐ ਲੇਕਿਨ ਬੱਚੇ ਫੇਰ ਢਿੱਡ ਪੇੜ ਢਿੱਡ ਪੇੜ ਢਿੱਡ ਪੇੜ। ਹੂੰ।
ਹਾਂਜੀ।
ਹੁਣ ਫਿਰ ਡਾਕਟਰਾਂ ਨੂੰ ਦਿਖਾਓ ਡਾਕਟਰ ਕਹਿ ਰਿਹਾ ਇਨਫੈਕਸ਼ਨ ਜਿਹਾ ਹੋ ਰਿਹਾ ਮੈਨੂੰ ਆਪ ਉਸ ਦਿਨ ਕੁਛ ਵੀ ਨੀ ਖਾਧਾ ਬਾਹਰ ਬਸ ਮੈਂ ਜਰਾ ਜਿਹਾ ਉਹ ਸਮੋਸੇ ਖਾਧੇ ਸ ਸੀਗੇ ਉਹ ਮੇਰੇ ਉ ਰਾਤੀ ਇੰਨੇ ਲੂਜ ਮੋਸ਼ਨ ਹੋਏ ਇੰਨੇ ਲੂਜ ਮੋਸ਼ਨ ਹੋਏ ਕਿ ਮਤਬ ਹਾਲਤ ਖ਼ਰਾਬ ਹੋ ਗਈ ਕੁਛ ਵੀ ਮਲਬ ਖਾ ਰਿਹਾ ਬੰਦਾ ਤੇ ਉਹ ਪਚ ਵੀ ਨਹੀਂ ਰਿਹਾ ਐ ਇਹ ਮੌਸਮ 'ਚ ਇਹ ਦਿੱਕਤ ਹੋ ਜਾਂਦੀ ਐ
ਉਹ ਕੀ ਪਾਣੀ ਵੀ ਸਾਫ਼ ਨਹੀਂ ਹੈ ਨਾ ਫਿਰ ਇੰਨਾ ਗੰਦਾ ਪਾਣੀ ਬਰਸਾਤ ਦਾ ਕਿੱਧਰ ਦਾ। ਜਮਾ ਹੁੰਦਾ ਰੋਡ ਦੇ ਉੱਤੇ ਫੇਰ ਉਹੀ ਜਾਂਦਾ ਐ
ਹਾਂ ਉਹੀ ਅਸੀਂ ਵੀ ਪੈਰ ਪੁਰ ਧੋਤੇ ਮੈਂ ਤੇ ਆ ਕੇ ਹੱਥ ਪੈਰ ਇਹਨਾਂ ਨੂੰ ਬੱਚਿਆਂ ਨੂੰ ਇਸੇ ਕਰਕੇ। ਚੀਕਦੀ ਰਹਿੰਨੀ ਆਂ ਬਈ ਹੱਥ ਪੈਰ ਧੋ ਬਾਰ ਬਾਰ ਬਾਰ ਬਾਰ ਇਹ ਇਨਫੈਕਸ਼ਨ ਵਾਲਾ ਮੌਸਮ ਐ ਤੇ। ਪੈ ਜਾਓਗੇ ਹੁਣੇ ਬਿਮਾਰ ਲੇਕਿਨ ਬੱਚੇ ਕਿੱਥੇ ਮੰਨਦੇ ਆ ਮੰਨਦੇ ਹੀ ਨਹੀਂ ਹੈ ਔਰ ਉਹੀ ਹੈ। ਢਿੱਡ ਪੀੜ ਢਿੱਡ ਪੀੜ ਕਰ ਰਹੇ ਨੇ।
ਨਾਲੇ ਮਨਸੂਨ ਵਿੱਚ ਤੇ ਐਵੇਂ ਵੀ ਹੁੰਦਾ ਨਾ ਕਈ ਵਾਰ ਲੱਗਦਾ ਹੈ ਕਿ ਚਲੋ ਬਾਹਰ ਚਲੀਏ। ਤੇ ਬਾਹਰ ਚਲੇ ਜਾਓ ਬਾਹਰ ਦਾ ਖਾਲਓ ਤੇ ਇਹ ਵੀ ਦਿੱਕਤ ਆ।
ਨਹੀਂ ਮੈਂ ਤੇ ਨੀ ਬਾਹਰ ਦਾ ਖਾਂਦੀ ਬਈ ਇਸ ਵੇਲੇ ਤੇ। ਹੁਣ ਮੈਂ ਦੇਖਾਂ ਅੱਜ ਖਿਚੜੀ ਬਣਾਵਾਂਗੀ ਕਿਉਂਕਿ ਇਹਲੋ ਬੱਚੇ ਕਹਿ ਰਹੇ ਨੇ ਢਿੱਡ ਪੀੜ ਢਿੱਡ ਪੀੜ ਮੇਰਾ ਆਪਦਾ ਐਵੇਂ ਲੱਗ ਰਿਹਾ ਅਜੀਬ ਜਿਹਾ ਉਲਝਣ ਜਿਹੀ ਹੋ ਰਹੀ ਹੈ ਬੜਾ। ਮਤਬ
ਤੇ ਫਿਰ ਉਹ ਗਰਮੈਸ਼ ਕਰਕੇ ਤੇ ਨੀ ਹੋ ਰਹੀ ਐ
ਗਰਮੀ ਤੇ ਖੈਰ ਬਹੁਤ ਅੱਜ ਮੈਨੂੰ ਪ੍ਰਿੰਕਸ ਮਿਲਿਆ ਨੀ। ਹੂੰ ਕਰੀਬ ਦੋ ਕਿਲੋਮੀਟਰ ਤੁਰਕੇ ਮੈਨੂੰ ਜਾਣਾ ਪਿਆ ਲੇਕਿਨ ਇੰਨਾ ਪਸੀਨਾ ਇੰਨਾ ਪੂਰਾ ਕਮੀਜ਼ ਗਿੱਲੀ ਔਰ ਬਿਲਕੁਲ ਪੈਰ ਵੀ ਪਸੀਨੇ ਨਾਲ ਤਰ ਸ
ਹਾਂਜੀ।
ਸਿਰ ਤੋਂ ਐਵੇਂ, ਐਵੇਂ ਬਿਲਕੁ ਪਸੀਨ ਹੂੰਦੀ ਏ, ਔਰ ਚਿਪ, ਚਿਪ, ਚਿਪ ਤੋਡਾ ਸੁਟਦੀ ਐ ਤੇ ਡੱਸਟ ਸਾਰੀ ਮੂੰਹ ਚ ਚਿਪਕਦੀ ਐ, ਏਦਾਂ ਈ ਤੇ ਫੇਰ ਲੰਗਸ ਤੇ ਇਨਫੈਕਸ਼ਨ ਤੇ ਫਿਰ ਓਹੀ ਢਿੱਡ ਚ ਜਾਵੇ ਫੇਰ ਬਿਮਾਰੀਆਂ ਤਰਨ ਤੂਆਡੇ ਉਧਰ ਤੇ ਚਲੋ ਫਿਰ ਵੀ ਠੰਡਾ ਮੌਸਮ ਐ ਨਾ?
ਹਾਂਜੀ, ਠੰਡਾ ਹੈ ਲੇਕਿਨ ਹੁਣ ਨਾ ਫੇਰ ਓ ਜਾਦਾ ਠੰਡਾ ਵੀ ਨਾ ਹੱਥ ਪੈਰ ਦੁਖ ਰਏ ਨੇ ਸਵੇਰੇ ਐਵੇਂ ਲਗਦੈ ਹਮੇਸ਼ਾ ਸਵੇਰੇ ਨੀਂ, ਹਮੇਸ਼ਾ ਐਵੇਂ ਲਗਦੈ ਕਿ ਕੰਬਲ ਲੋ ਔਰ ਲੇਟੇ ਰਓ ਇੰਨਾ ਮਤਲਬ ਲੋਨਾਵਲਾਂ, ਖੰਡਾਲਾ ਤਾਂ ਤੂਸੀ ਮਨੋਗੇ ਨੀਂ ਇੱਥੇ ਈ ਬਨ ਗਿਆ। ਲੋਕੀ ਲੋਨਾਵਲਾਂ ਖੰਡਾਲਾ ਜਾਂਦੇ ਇਹ ਮੌਸਮ ਵਾਸਤੇ ਅਸੀ ਤੇ ਇਧੱਰ ਈ ਬਨਿਆ ਪੇਐ ਮੌਸਮ, ਇੰਨਾ ਠੰਡਾ ਹੋਆ ਪੇਆ।
ਬੜਾ ਪੁੱਠਾ ਸਿਧਾ ਮੌਸਮ ਤੇ ਹੁਣ
ਉਸਦੇ ਕਾਰਨ ਈ ਫੇਰ ਏ ਵੀ ਬਿਮਾਰ ਹੋ ਗਏ। ਬੱਚਾ ਤਾ ਠੀਕ ਐ ਏ ਏਨਾਂ ਦੀ ਸੇਤ ਠੀਕ ਨਈਂ ਅ ਹੈਗੀ ਏ, ਓ ਬੀਮਾਰੋ ਬੇਮੌਸਮ ਦੇ ਕਰਕੇ, ਭਿੱਜ ਗਏ ਸੀ ਫੇਰ
ਤੇ ਦੱਸੋ ਐਵੇ ਫੇਰ ਰੇਨ ਵਗੈਰਾ ਦਾ ਯੂਜ਼ ਕਰੋ ਬਈ। ਐਂਵੇ ਫਿ ਬਿਮਾਰ ਦਾ ਘਾਰ ਏ, ਹੋਰ ਸਰਦੀ ਜੁਖਾਮ ਲਗ ਜੇ ਇਕ ਘਾਰ, ਘਾਰਇਚ ਇੱਕ ਨੂ ਹੋਂਦੈ, ਫਿਰ ਸਾਰੇ ਚਾਲੂ ਹੋ ਜਾਂਦੇ ਲਾਈਨ ਵਾਈਜ਼
ਹਾਂਜੀ।
ਥੋੜੀ ਚਾਅ ਚੂ ਦਓ, ਓਨਾਂ ਨੂੰ ਅਦਰਕ, ਉਦਰਕ ਕਾੜ ਕੇ
ਨਈਂ ਮੈਂ ਓਈ, ਅਦਰਕ ਔਰ ਕਾਲੀ ਮਿਰਚਾਂ ਪਾ ਕੇ ਨਾਂ ਚਾਅ ਬਨਾਈ ਓ ਫਿਰ ਵੀ ਠੀਕ ਨੀਂ ਹੋ ਰੇ ਤੇ ਬੁਖਾਰ, ਪਰਸੋਂ ਦੇ ਦੋ ਕੰਬਲ ਲੈ ਕੇ ਪਏ ਸੀ। ਇੰਨੀ ਉਨਾਂ ਨੂੰ ਕਪਕਪੀ ਛਿੜਨ ਲਗ ਪਈ ਠੰਡ ਦੀ
ਫੇਰ ਹੁਣ ਅੱਜ ਦਾ ਕਿ ਇਨਜੈਕਸ਼ਨ ਲਗਾ ਕੇ, ਕਿਉਂਕਿ ਮੌਸਮ ਸਬ ਜਗਾ
ਖੰਘ ਰਏ ਨੇਂ ਲੋਕੀ, ਫੀਵਰ ਐ, ਮੌਸਮ ਦੇ ਕਰਕੇ ਏਹੀ ਚਲ ਰੇਆ ਸਬ ਇਨ੍ਹਾਂ ਮਤਲਬ ਮਨਸੂਨ ਨਾ, ਅੱਛਾ ਵੀ ਲਗਦੈ ਹਂ, ਹਾਂਜੀ।
ਅੱਛਾ ਤੇ ਖੈਰ ਲੱਗਦਾ ਏ ਮੌਸਮ ਬਟ ਕੰਮ ਤੇ ਬੰਦਾ ਜਾ ਨੀਂ ਪਾਵੇ
ਜੀ ਮੈਨੂ ਵੀ।
ਤੇ ਘਰ ਸਕਦਾ, ਖਲਾਰਾ ਹੋਰ ਦੁਨੀਆਂ ਭਰ ਪੇਆ ਰੇਂਦੈ ਮੈਂਨੂ ਨੀਂ ਚੰਗਾ ਲੱਗਦਾ
ਔਰ ਅਗਰ ਬਾਰ ਜਾ ਕੇ ਆ ਓ ਤੇ ਫਿਰ ਕੱਪੜੇ ਐਵੇਂ ਲਗਦੈ, ਚਿਕੜ ਚ ਲਿਬੜ ਗਏ ਨੇਂ ਬਸ ਬੱਚੇਆਂ ਦੇ ਤੇ ਐਵੇ ਹੁਦੈ, ਕਿ ਲੈਗ, ਲੈਜਾਓ ਨਾ ਕਿਤੇ ਤੇ ਫੇਰ ਸਮਝੋ ਕਿ ਚਿਕੜ ਉਡ ਗੇਆ ਜੀ ਏਧਰ ਨੀਂ ਬੱਚੇ ਸੁਨ ਰਏ, ਉਧਰ ਨੀਂ ਸੁਨ ਰਏ, ਪਾਣੀ ਇਨ੍ਹਾਂ ਰੋੜਾਂ ਦੇ ਉਤੇ ਹੈਗਾਏ, ਕਿ ਕੁਛ ਨੀ ਦਿਸਦਾ ਪੇਆ ਕਦੀ-ਕਦੀ ਤੇ ਪੈਰ ਰੱਖਨ ਨੂੰ ਵੀ ਡਰ ਰਗਦੈ, ਰੋਡ ਦੇ ਉਤੇ
ਥੋੜੀ ਜੀ ਇਮੁਨਿਟੀ ਅੱਛੀ ਹੋਏ ਨਾਂ, ਬਸ ਓਨੂੰ ਵੀ ਬਰਸਾਦਾ ਮੌਸਮ ਵਧੀਆ ਓਦੇ ਵਾਸਤੇ, ਬੱਚੇਆ ਵਾਸਤੇ ਤੇ ਸਾਡੇ ਵਰਗੇ ਆਸਤੇ ਤੇ ਇਕਦਮ ਬੇਕਾਰ ਏ ਬੀਮਾਰ, ਮਜੇ ਕੀ ਲੈਨੇ ਮੌਸਮ ਦੇ ਅਸੀਂ ਬੀਮਾਰ ਹੋ ਕੇ ਉਤਨਾਂ ਕੇ ਦੁਖੀ ਕਰਦੈ, ਕਦੇ ਬੁਖਾਰ ਹੋ ਗੇਆ ਕਦੇ ਟਿਡ ਦਰਦ ਏ, ਲੂਜ਼ਮੋਸ਼ਨ ਹੋ ਰੇਆ, ਬਰਸਾਤਾਂ ਚ ਇਹ ਈਏ ਸਾਰਾ ਦਿਨ। ਕਰੇ ਤੇ ਬੰਦਾ ਕਰੇ ਕਿ ਉੱਧਰੋਂ ਸਕੂਲ ਖੋਲਣ ਏਐ
ਤੇ ਹੁਣ ਜੈਕੇਟ ਵਾਲਾ ਹੀ ਮੌਸਮ ਹੋ ਗਿਆ। ਸਵੈਟਰ ਜੈਕਟ ਪਉਣ ਵਾਲਾ ਬਹੁਤ ਠੰਡੀ ਹਵਾ ਚੱਲਦੀ ਪਈ ਐ।
ਅੱਛਾ ਵਧੀਆ ਹੈ ਫਿਰ ਲੇਕਿਨ ਇਹ ਕਿ ਚਲੋ ਗਰਮੀ ਤੇ ਨੀ ਹੈ ਨਾ ਇੱਥੇ ਤੇ ਅਸੀਂ ਗਰਮੀ ਤੋਂ ਬੜੇ ਪਰੇਸ਼ਾਨ ਹਾਂ ਮਤਲਬ ਬਾਰਿਸ਼ ਵੀ ਹੋ ਰਹੀ ਹੈ ਕਿੱਚੜ ਵੀ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਉਹ ਵੀ ਹੋ ਰਿਹਾ ਹੈ ਮਤਲਬ ਪਸੀਨਾ ਵੀ ਆ ਰਿਹਾ ਹੈ ਔਰ ਮੌਸਮ ਫਿਰ ਵੀ ਠੰਡਾ ਨਹੀਂ ਹੋ ਰਿਹਾ ਗਰਮੀ ਫਿਰਵੀ ਲੱਗ ਰਹੀ ਮਤਲਬ ਸਮਝ ਹੀ ਨਹੀਂ ਆ ਰਹੀ ਕਿੱਦਾਂ ਦਾ ਮੌਸਮ ਚੱਲ ਰਿਹਾ ਸਮਝ ਹੀ ਨਹੀਂ ਆ ਰਹੀ ਹੈ ਕਰੇ ਤੇ ਕਰੇਗੀ ਬੰਦਾ ਅੱਜ-ਕਲ ਬੜਾ ਜਿਹੜੇ ਪੇੜ ਕਟਾਈ ਜਾ ਰਹੇ ਨੇਂ ਨਾਂ, ਕਟਾਈ ਜਾ ਰਹੇ ਨੇਂ
ਹਾਂਜੀ
ਉਹਦੇ ਬੜੇ ਸਾਈਡ ਇਫੈਕਟ ਹੋ ਰਹੇ ਨੇ ਬੰਦਾ ਕੱਟੀ ਜਾ ਰਿਹਾ ਬਸ
ਬਹੁਤ ਤੇਜ਼ ਹਵਾ ਚੱਲਦੀ ਪਈ ਤੇ ਪੇੜ ਵੀ ਡਿੱਗ ਰਹੇ ਨੇ
ਹਮ ਸਾਡੇ ਇਧਰ
ਹਵਾ ਬਹੁਤ ਚਲਦੀ ਪਈ ਹੈ ਠੰਡੀ
ਸਾਡੀ ਇੱਧਰ ਵੀ ਗ੍ਰਰੀਨਰੀ ਹੈਗੀ ਹੈ ਬਹੁਤ ਲੇਕਿਨ ਵੈਸੇ ਜਿੱਦਾਂ ਮੈਂ ਦੁਨੀਆਂ ਦੀ ਗੱਲ ਕਰ ਰਹੀ ਹਾਂ ਇਹ ਜਿਹੜਾ ਮੌਸਮ ਸ ਬਿਨ-ਬਿਨ ਮੌਸਮ ਬਰਸਾਤ ਹੋ ਜਾਣਾ ਗਰਮੀ ਚਾਹੀ ਸਰਦੀ ਵਾਲਾ ਹੈ ਇਹਸਾਸ ਹੋ ਜਾਨਾ ਹੈ ਸਭ ਕੀ ਹੈ ਪੁੱਠਾ
ਹਾਂਜੀ
ਸਿੱਧਾ ਕਿਉਂ ਹੋ ਰਸਤਾ ਏ ਹੈ ਅਸੀਂ ਮੰਨਦੇ ਨੀ ਹੈਗੇ ਪੇੜ ਕੱਟ-ਕੱਟ ਰਹੇ ਅਸੀਂ ਕਰੀ ਜਾ ਰਹੇ ਉਹੀ ਹੈ ਬ ਨੇਚਰ ਨਾਲ ਸ਼ੇਡੋਗੇ ਤੇ ਨੇਚਰ ਕੀ ਕਰੇਗੀ ਜਿਹੜੀ ਚੀਜ਼ਾਂ ਜ਼ਰੂਰੀ ਹੈ ਇਨਸਾਨ ਵਾਸਤੇ ਉਹ ਉਹਨੂੰ ਛੇਡੋਗੇ ਹੋਏਗਾ ਕਿ ਆ ਹੀ ਹੋਏਗਾ ਫਿਰ ਬੰਦਾ ਪੁੱਠੇ ਸਿੱਧੇ ਚੀਜ਼ਾਂ ਹੋਣਗੀਆਂ ਫਿਰ ਝੇਲੋ ਬੈਠ ਕੇ ਚਲੋ ਤੁਸੀਂ ਭਾਜੀ ਦਾ ਧਿਆਨ ਰੱਖੋ ਮੈਨੂੰ ਥੋੜ੍ਹਾ ਕਾੜਾ ਪੂੜਾ ਦੋਹ ਬਣਾ ਕੇ ਪੈਰਾਸੀਟਾਮੋਲ ਦੋ ਨਾਲੇ ਹੈਨਾ ਚਲੋ ਜੀ ਠੀਕ ਹੈ ਜੀ ਓਕੇ ਜੀ
ਠੀਕ ਹੈ ਦੀਦੀ ਸਤਿ ਸ਼੍ਰੀ ਅਕਾਲ ਜੀ